ਹ
ਹਾਂਜੀ ਸਸ ਸੀ ਕਾਲ।
ਸ਼੍ਰੀ ਕਾਲ ਜੀ, ਕੀ ਹਾਲ ਐ।
ਠੀਕ ਠਾਕ ਨੇ, ਤੁਸੀਂ ਸੁਣਾਓ। ਕਿਸ ਤਾਂ ਯਾਦ ਕੀਤਾ ਅੱਜ।
ਬਸ ਬੈਠੀ ਹੋਈ ਸੀ, ਇਸ ਟਾਈਮ ਨਾਸ਼ਤੇ ਤੋਂ ਬਾਅਦ ਫਰੀ ਟਾਈਮ ਹੁੰਦਾ ਐ। ਤੇ ਫਿਰ ਮੈਂ ਇਸ ਟਾਈਮ ਜਿਹੜੇ, ਆਪਣੇ ਪਿਆਰੇ ਹੁੰਦੇ ਨੇ ਮੈਂ ਉਹਨਾਂ ਨਾਲ ਆਪਣੇ ਵਿਚਾਰ ਸ਼ ਸ਼ੇਅਰ ਕਰਨੀ ਆ, ਬੈਠਣੀ ਆ, ਗੱਲਾਂ ਕਰਨੀ ਆ। ਤੇ ਮੈਂ ਕਿਹਾ ਚੱਲ ਅੱਜ ਮੈਂ ਤੁਆਡੇ ਨਾਲ ਗੱਲ ਕਰਾਂ। ਫੇਰ ਲੰਚ ਦਾ ਟਾਈਮ ਸ਼ੁਰੂ ਹੋ ਜਾਣਾ ਐ, ਫੇਰ ਫੇਰ ਰਸੋਈ ਚ ਜਾਵਾਂਗੇ।
ਹਾਂਜੀ ਹਾਂਜੀ। ਫੇ ਰੋਟੀ ਤੱਕ ਟਾਈਮ ਵੀ ਹੋ ਜਾਣਾ ਨਾ। ਤੇ ਸਭ ਕਰਦੀਆਂ ਨੇ ਗੱਲਾਂ ਵੇਲੀਆਂ ਹੋ ਕੇ।
ਹਾਂ ਹਾਂ।
ਕੀ ਕਰਦੇ ਅੱਜ ਕੱਲ?
ਬਸ ਕੰਘੀ ਕਰਦੀ ਪਈ ਸਾਂ। ਮੇਰੇ ਇੰਨੇ ਵਾਲ ਝੜਦੇ ਐ। ਸਾਰੇ ਫ਼ਰਸ਼ ਤੇ ਵਾਲ ਈ ਵਾਲ ਹੋ ਗਏ ਐ। ਤੇ ਅ-ਅ ਵਾਲ ਨਾ ਖ਼ਾਰਿਸ਼ ਹੁੰਦੀ ਸੀ। ਜਿੰਨਾ ਬੜੀ ਆਕ ਖ਼ਾਰਿਸ਼ ਹੋਣ ਲੱਗ ਗੀ ਐ। ਔਰ ਵਾਲ ਵੀ ਅ ਮੇਰੀ ਕੋਈ ਖ਼ਾਸ ਇੰਨੀ ਏਜ ਤੇ ਹੈ ਨੀ। ਪਰ ਵਾਲ ਵੀ ਬੜੇ ਚਿੱਟੇ ਹੋਣ ਲੱਗ ਗਿਆ। ਤੇ ਡੋਕਟਰ ਤੋਂ ਵੀ ਦਵਾਈ ਲੈ ਬੈਠ ਠੀਆਂ, ਸ਼ੈਂਪੂ ਲੈ ਬੈਠੀ ਆਂ। ਕਿਸੇ ਚੀਜ਼ ਨਾ ਕੋਈ ਫਰਕ ਨੀ ਪੈਂਦਾ ਪਿਆ। ਮੈਂ ਤੋ ਆਪ ਪਰੇਸ਼ਾਨ ਹੋ ਗਈ ਆ। ਆਲਮੰਸ ਸ਼ੈਂਪੂ ਬਸ ਡੋਕਟਰ ਨੇ ਲ਼ਿਖ ਕੇ ਦਿੱਤ ਦਰਾ ਸੀ ਮੈਨੂੰ ਨਾਮ ਨੀ ਯਾਦ, ਆਯੁਰਵੇਦ ਸੀ ਸ਼ੈਂਪੂ ਤੇ ਉਹ ਮੈਂ ਲਗਾਈਂ ਆਂ ਉਨੇ ਦੋ ਤਿੰਨ ਮੈਨੂੰ ਬਦਲ ਬਦਲ ਕੇ ਦਿੱਤੇ ਐ। ਪਰ ਉਹ ਮੇਰਾ ਨਾ ਕੋਈ ਫਰਕ ਹੀ ਨਹੀਂ। ਪੈਂਦਾ ਪਿਆ ਉਹਨਾਂ ਨਾਲ। ਤੇ ਮੈਂ ਤੇ ਉਹਨਾਂ ਦੇ ਸਿਰ ਚ ਖ਼ਾਰਿਸ਼ ਵੀ ਹੁੰਦੀ। ਦੀ ਆ ਵਾਲ ਵੀ ਚਿੱਟੇ ਹੋ ਗਏ ਏ। ਫੇਿਰ ਮੈਂ ਸੋਚਦੀ ਬੀ ਅਗਰ ਕਲਰ ਲਗਾਇਆ। ਕੋਈ ਕਲਰ ਨਾਲ ਵਾਲ ਹੋਰ ਖ਼ਰਾਬ ਹੋ ਜਾਣਗੇ। ਤੇ ਵਾਲ ਜਿਆਦਾ ਚਿੱਟੇ ਹੋ। ਗਨਗੇ ਫਿਰ ਨਾ। ਕੈਮੀਕਲਸ ਹੁੰਦੇ ਨੇ ਕਲਰ ਵਿਚ। ਨਾ।
ਹਾਂਜੀ- ਹਾਂਜੀ ਉਹ ਤੋਂ ਵਾਲ ੳਹ ਤੇ ਕੀ ਕੈਮੀ ਕਰਕੇ ਹੋਏ ਤੁਹਾਡੀ ਸਕਿੰਨ ਵੀ ਖਰਾਬ ਕਰੇਗੀ ਜ, ਖਮ ਕਰਦੇ ਗੀ ਸਕਿੰਨ ਦੇ ਉੱਤੇ ਸਾਰੇ। ਸਾਰੇ ਜਖ਼ਮ ਹੋ ਜਾਣਗੇ ਮ, ਉੱਥੇ ਤੇ ਤੁਹਾਡੇ ਕੰਨਾ ਦੇ ਪਿੱਛੇ ਸਾਰੇ ਜਖਮ ਕਿਉਂਕਿ ਮੇਰੀ ਨਾ ਜਠਾਣੀ ਸੀ ਤੇ ਉਹ ਵਾਲ ਚਿੱਟੇ ਨੇ ਤੇ ਉਹਦਾ ਕਾਫੀ ਟਾਈਮ ਤੋ ਨਾ ਕਲਰ ਲਗਾ ਰੀ ਸੀ ਅਤੇ ਉਹ ਦਿੱਤੇ ਸਰਮ ਮੱਥਾ ਜ਼ਖ਼ਮਾਂ ਨਾਲ ਭਰ ਗਿਆ ਕੰਨਾਂ ਤੋਂ ਪਿੱਛੋਂ ਤੇ ਕਿਉਂਕਿ ਉਹਦੇ ਵਾਲ ਸਾਰੇ ਚਿੱਟੇ ਨੇ ਤੇ ਕੱਲਰ ਤੋਂ ਬਗੈਰ ਉਹ ਰਹਿ ਨਹੀਂ ਸੀ ਸਕਦੀ ਫੇਰ ਉਹ ਨਿੱ ਚਾ ਬਣਾਉਦਾ ਕੋਲ ਕਿੰਨਾ ਇਲਾਜ ਕਰਵਾਇਆ ਉ ਹ ਇਨਾਂ ਤਾਂ ਕਿਤੇ ਜਾ ਕੇ ਉਹ ਠੀਕ ਹੋਏ ਨੇ ਪਰ ਹੁਣ ਜਿਹੜੀ ਉਹਨੂੰ ਆਦਤ ਤੇ ਫੇਰ ਵੀ ਲਾਂਦੀ ਉਹ ਦੱਸਦੀ ਕੋਈ ਨੀ ਕਿ ਮੈਂ ਇੰਨੀ ਮੁਸ਼ਕਿਲ ਠੀਕ ਹੋਈ ਹਾਂ ਉਹ ਕੀ ਕਰੇ ਚਿੱਟਾ ਸਿਰ ਲੈ ਕੇ ਬਾਹਰ ਜਾਂਦਿਆਂ ਨੂੰ ਸ਼ਰਮ ਆਉਂਦੀ ਤੇ ਤੇ ਬਈ ਬੰਦਾ ਘਰ ਦੀਆਂ ਬਣੀਆਂ ਇਸਤੇਮਾਲ ਕਰ ਲੇ ਉਹ ਕਰਨੀਆਂ ਨਹੀਂ ਹੁ ਦਿਆਂ ਟਾਈਮ ਲੱਗਦਾ ਵੇ ਐ ਆਲ ਸ ਕਲਾ ਲਾਇਆ ਸ ਤੋ ਤਾ ਚਲੋ ਜੀ ਛਿੱਤੇ ਤੇ ਤੁਸੀਂ ਫੇਿਰ ਘਰੇਲੂ ਸ਼ੈਂਪੂ ਬਣਾ ਲੋ ਘਰ
ਹਾਂ ਮੈਨੂੰ ਯਾਦ ਆਇਆ ਕਿ ਤੁਸੀਂ ਨਾ ਸ਼ੈਂਪੂ ਬਣਾਇਆ ਸੀ, ਕੋਈ ਤੇ ਉਹਦੇ ਨਾਲ ਵਾਲ ਸੋਫਟ ਹੋ ਗਏ ਸਨ, ਸਿਲਕੀ ਹੋ ਗਏ ਸਨ। ਤੇ ਮੈਂ ਤਾਂਹੀ ਮੈਂ ਕਿਹਾ ਮੈਂ ਪੁੱਛਣੀ ਆ ਰੈਮਡੀ ਪੁੱਛ ਚੁਨੀਆਂ, ਤੇ ਫੇਿਰ ਮੈਂ ਵੀ ਬਣਾਵਾਂ ਤੇ ਉਹ ਲਗਾ ਕੇ ਕੇ ਦੇਖਾ, ਤੁਸੀ ਜਰਾ ਮੈਨੂੰ ਦੱਸੋਗੇ, ਕਿ ਕੀ-ਕੀ ਪਾਇਆ ਸੀ। ਤੇੇ,
ਹਾਂਜੀ ਮੈਂ ਤੁਸੀਂ ਇਸ ਤਰ੍ਹਾਂ ਕਰੋ, ਤੁਸੀਂ ਰੇਠੇ ਲੈ ਲਓ ਜਿਵੇਂ ਕਿ ਸੌ ਗ੍ਰਾਮ ਰੇਠੇ ਲੈ ਲਓ, ਸੌ ਗ੍ਰਾਮ ਹੀ ਤੁਸੀਂ ਆਂਵਲਾ ਲੈਲੋ ਲਓ, ਅਤੇ ਸੌ ਗ੍ਰਾਮ ਹੀ ਸਿੱਕਾ ਕਏ ਦੀਆਂ ਫਲੀਆਂ ਹੁੰਦੀਆਂ ਜਿਹੜੀਆਂ ਸਿਰ ਧੋਣ ਵਾਲੀਆਂ ਉਹ ਲੈ ਲਓ, ਤੇ ਥੋੜ੍ਹੇ ਜਿਹੇ ਵਿੱਚ ਤੁਸੀਂ ਮੇਥਰੇ ਪਾ ਲਓ। ਉਹਦੇ ਵਿੱਚ ਬਾਕੀ ਕਿਹਦਾ ਕੜੀ ਪੱਤਾ ਪਾਦੋ ਔਦੇ ਵਿੱਚ, ਤੇ ਇਹਨੂੰ ਤੁਸੀਂ ਚੰਗੀ ਜਦੋ ਨਾ ਉਬਾਲੋ ਮਤਲਬ ਪਾਣੀ ਜਿਵੇਂ, ਅੱਧਾ ਰਹਿ ਜਾਏਗਾ ਨਾ ਤੇ ਪਹਿਲੇ ਤੁਸੀਂ ਨਾਲ ਲਾਤੀ ਪਿਓ। ਰੱਖ ਦਿਓ, ਪਿਓ ਕੇ ਰੱਖਣ ਨਾ ਥੋੜੀ ਸੋਫਟ ਹੋ ਜਾਦੀ ਐ। ਤੇ ਇਹਨਾਂ ਦੇ ਵਿੱਚ ਨਾ ਉਹ ਵੀ ਹੁੰ ਨਾ ਵੱਟੇ ਵੀ ਹੁੰਦੇ ਨੇ, ਆਵਲਿਆਂ ਚ ਕਿ ਰੇਟਿਆਂ ਚ ਗਿਟਕਾਂ ਹੁੰਦੀਆਂ ਨੇ ਇਹਨਾਂ ਦੀਆਂ ਉਹ ਤੁਸੀਂ ਪਿਓ ਔਬੋਗੇ ਨਾ ਤੇ ਗਿਟਕਾ ਪੀਓ ਵਰੀਆਂ ਹੋ ਜਾਂਣਗੀਆਂ, ਇਸ ਤਰ੍ਹਾਂ ਤੇ ਸਖ਼ਤ ਬੜੇ ਹੁੰਦੇ ਨੇ ਤੁਹਾਨੂੰ ਗਿਟਕਾ ਕੱਢੀਆਂ ਮੁਸ਼ਕਿਲ ਹੋ ਜਾਣਗੀਆਂ। ਤੇ, ਉਹ ਫਿਰ ਤੁਸੀ ਭੀਓ ਕੇ ਤੇ ਸਵੇਰੇ ਉਹਨੂੰ ਲੋਏ ਦੀ ਕੜਾਈ ਚ ਜ਼ਿਆਦਾ ਵਧੀਆ ਰਹੇਗਾ, ਕਿਉਂਕਿ ਸਾਡੇ ਵਾਲਾਂ ਨੂੰ ਲੋਏ ਵੀ ਮਿਲਲੇਗਾ। ਤੇ ਉਹਦੇ ਚ ਰਾਤੀ ਪਿਉ ਕੇ ਰੱਖ ਦਿਓ, ਤੇ ਉਹਨੂੰ ਸਵੇਰੇ ਉਬਾਲੋ ਜਿਸ ਵੇਲੇ ਪਾਣੀ ਅੱਧਾ ਰਹਿ ਜੇ ਅਤੇ ਤੁਸੀਂ ਉਹਨੂੰ ਛਾਣ ਲਓ। ਤੇ ਜਾਂ ਤਾਂ ਤੁਸੀਂ ਸਾਰਾ ਮਿਕਸੀ 'ਚ ਹੀ ਮਿਕਸੀ 'ਚ ਪੇਸਟ ਬਣਾ ਲਓ, ਉਹਦੀ ਉਹ ਵੀ ਸਹੀ ਹੈ ਕਿਉਂਕਿ ਉਹ ਸਮਾਨ ਵੀ ਵਿੱਚ ਆਜੇਗਾ ਅਤੇ ਬਣਾ ਕੇ ਤੁਸੀਂ ਆਪਣਾ ਫਰਿੱਜ 'ਚ ਰੱਖ ਦਿਓ। ਮਹੀਨਾ ਡੇਢ ਤੇ ਤੁਹਾਡਾ ਮਤਲਬ ਲੰ ਜਾਏਗਾ। ਦੇ ਨਾਲ ਸ਼ੈਂਪੂ ਨਾਲ, ਇਨਾ ਖ਼ਰਾਬ ਨੀ ਹੁੰਦਾ ਤੇ ਤੁਹਾਡੇ ਵਾਲ ਬੜੇ ਸੋਫ ਰੰਗੇ ਆਪਣਾ ਸਟੇਲ ਟੁਲ ਤੇਲ ਤੂਲ ਵੀ ਲਗਾਓ, ਵਿੱਚ ਤੇ ਸੋਫਟ ਹੋ ਜਾਣਗੇ ਬੜੇ ਸੋਹਣੇ ਮਤਲਬ ਹੋ ਜਾਣਗੇ ਮਹੀਨਾ ਤੇਲ ਤੁਸੀਂ ਵਰਤੋ। ਕਿ ਨਾ, ਤੇ ਤੁਹਾਨੂੰ ਆਪਣਾ- ਆਪ ਨੂੰ ਨਜ਼ਰ ਆਏਗਾ ਕਿ ਮੈਨੂੰ ਬੜਾ ਵਧੀਆ ਲੱਗੇ ਨੇ ਵਾਲ ਮੇਰੇ ਕਾਲੇ ਵੀ ਹੋਣਗੇ ਤੇ ਹੋ ਤੇ ਹੋਏ ਕਾਲੇ ਵੀ ਹੋਣਗੇ ਕਿਉਂਕਿ ਜਿਹੜੇ ਤੁ ਨਵੇਂ ਵਾਲ ਅੱਗੋਂ ਆਉਣੇ ਨੇ। ਕਾਲੇ ਹੀ ਆਣਗੇ। ਸਾਡੇ ਛੇਨ ਸੌ ਮ ਖੁਰਾਕ ਮਿਲ ਰਹੀਏ, ਅਸੀਂ ਵੀ ਕੁਰਿਆਓ ਏਓ ਸ਼ੈਂਪੂ ਵਰਤਦੇ ਸੀ। ਜਦੋਂ ਅਸੀ ਉੁੰਦੇ ਸੀ ਨਾ ਆਪਾਂ ਟਾਈਮ ਤੇ ਗੈਸਾਂ ਵੀ ਨਹੀਂ ਸੀ ਹੁੰਦੀਆਂ, ਅਸੀਂ ਤਾਂ ਲੱਕੜਾਂ ਬਾਲ ਕੇ ਨਾ, ਅੰਗੀਠੀ ਦੇ ਵਿੱਚ ਤੇ ਕੜਦੀਆਂ ਸੀ ਟਾਈਮ ਗੈਸ ਤਾਂ ਕਿੱਥੇ ਹੁੰਦੀਆਂ ਸੀ ਬੜਾ ਆਪਣਾ ਸੀਂ ਕੇਅਰ ਕੀਤੀ ਸੀ ਵਾਲਾਂ ਦੀ ਸਾਡੇ ਹੱਥ ਕੱਲ ਹੀ ਹੋ ਜਾਣੇ ਹਫ਼ਤੇ ਬਾਅਦ ਬਸਾਤ ਠੀਕ ਹੋਣੀ, ਫਿਰ ਬਾਹਦ ਹੀ ਆ ਜਾਣੀ ਸਿਰ ਧੋਣ ਦੀ ਫ ਇਹਦੇ ਚ
ਹਾਂਜੀ- ਹਾਂਜੀ, ਤੁਹਾਡੇ ਵਾਲ ਬਹੁਤ ਲੰਬੇ ਸਨ।
ਹਾਂਜੀ- ਹਾਂਜੀ ਬਹੁਤ ਲੰਬੇ ਤਾਂ ਕਾਲੇ ਵੀ ਹੁਣ ਵੀ ਐ ਨੇ ਐਸੀ, ਗੱਲ ਨੀ ਜੇ ਸਾਡੀ ਏਜ ਜੀ ਲੋਕਾ ਵਾਲ ਚਿੱਟੇ ਹੋਏ ਹੋਏ ਨੇ ਪਰ ਸਾਡੇ ਵਾਲ ਅਜੇ ਕਾਲੇ ਦੇ ਕਿ ਅਸੀਂ ਜੋ ਸਮਾਨ ਵਰਤਿਆ ਜਾਂ ਛੋਟੇ ਹੁੰਦੇ ਆ ਤਾਂ ਉਹਨਾਂ ਨੂੰ ਖੁਰਾਕ ਸਹੀ ਮਿਲਦੀ ਹੈਈ ਹੈ, ਤੇ ਉਹਦੇ ਨਾਲ ਅਜੇ ਤੱਕ ਸਹੀ ਚੱਲਦੇ ਪਏਦੇ, ਹੁਣ ਵੀ ਸੋਚਣੀਆਂ ਪਈਆਂ ਜਦੋਂ ਲਿਆ ਕੇ ਨਾ ਬਣਾਵਾਂ, ਗਰਮੀ ਹੈ ਨਾ ਇਹ ਸ਼ੈਂਪੂ ਠੰਡਾ ਹੁੰਦਾ। ਆਵਲੇ ਆਵਲੇ ਠੰਡੇ ਜੇ ਖਾਂਦੇ ਨੀ ਆਪਦੇ, ਆਪ ਜਿਆਂ ਦਾ ਪੋਡਰ ਖਾਂਦੇ ਨੇ, ਆਮਲੇ ਦਾ ਮਰਬਾ ਪਾਂਦੇ ਨੇ।
ਹਾਂਜੀ- ਹਾਂਜੀ।
ਪੰੰਦਾਮ ਤੁਸੀਂ ਵੀ ਆਵਲੇ ਦਾ ਮਰਬਾ ਵੀ ਖਾ ਸਕਦੇ ਹੋ, ਬਾਲਾਂ ਵਾਸਤੇ
ਅੱਛਾ। ਹਾਂ ਆ ਵੀ ਵਧੀਆ ਹੈ।
ਹਾਂ। ਆਵਲੇ ਦਾ ਮਰਬਾ, ਆਵਲੇ ਦਾ ਚੂਰਨ। ਲੈ ਸਕਦੇ ਹੋ, ਪਾਣੀ ਨਾਲ ਜਿਵੇਂ ਸਾਡੇ ਅੰਦਰ ਆਵਲਾ ਜਾਣਾ ਚਾਹੀਦਾਵੇ ਜਿਦੇ ਨਾਲ ਵਿਟਾਮਿਨ ਸੀ ਹੁੰਦਾ ਮੇਖਾ ਆਮਲੇ 'ਚ ਹੈ ਨਾ ਵਿਟਾਮਿਨ ਸੀ ਜਸ ਸਾਡੇ ਵਾਸਤੇ ਅੱਛਾ ਹੁੰਦਾ ਹੈ
ਹਾਂ ਵਿਟਾਮਿਨ ਸੀ ਹੁੰਦਾ ਔਰ ਵਿਟਾਮਿਨ ਈ ਹੁੰਦਾ। ਤੇ ਸਾਡੇ ਵਾਲਾਂ ਨੂੰ ਨਾ ਵਿਟਾਮਿਨ ਕੀ, ਜਾਦਾ ਚਾਈਦਾ ਹੁੰਦਾ? ਸੀ ਵੀ ਚਾਹੀਦਾ ਤੇ ਈ ਵੀ ਚਾਹੀਦਾ, ਹਾਂਜੀ।
ਖਾਲੋ
ਹਾਂ ਉਹ ਵੀ ਠੀਕ ਹੈ ਅੱਜ-ਕੱਲ ਵਿਟਾਮਿਨ ਈ ਦੇ ਕੈਪਸੂਲ ਬੜੇ ਮਾਰਕੀਟ ਚਾਹੀਦੇ ਨੇ
ਉਹ ਤੇ ਮੂੰਹ ਤੇ ਲੋਕੀ ਲਗਾਉਂਦੇ ਪਏ ਨੇ ਐਂਜ ਵੈ ਕਹਿੰਦੀ ਆ, ਇਹਨਾਂ ਲੋਕਾਂ ਵਿਚ ਲੋਕੀ ਕਰਦੇ ਤੇ ਘਾਰ ਪਰ ਕਿਸ ਨੂੰ ਦੱਸਦੇ ਨੀ ਅਸੀਂ ਕੀ ਵਰਤਦੇ ਹਾਂ ਕਰਦੇ ਸਾਰੇ ਨੇ ਆਪਣੇ ਆਪਣੇ ਚੋਰੀ ਚੋਰੀ ਕਰਦੇ ਨਾ ਆਪਣੀ ਸੁੰਦਰਤਾ ਦਾ ਰਾਜ ਕਈ ਛੁਪਾ ਕੇ ਰੱਖ ਦੇ ਹੈ ਸਾਡੇ ਜੇ ਨਹੀ, ਅਸੀਂ ਵੰਡ ਦਿੰਦੇ ਹਾਂ ਤੁਸੀਂ ਸੁਣ ਲੋ ਇੰਝ ਬਣਾਲਓ ਬਈ ਸਾਡੇ ਗੱਲ ਪਚਦੀ ਨੀ ਅਸੀਂ ਸਾਰਿਆਂ ਨੂੰ ਦੱਸਦੇਆ ਵੀ ਤੁਸੀਂ ਇਸ ਤਰਾਂ ਬਣਾ ਕੇ ਲਾਇਆ ਕਰੋ। ਤੇ ਕਈ ਕਰਦੇ ਵੀ ਨੇ ਪਰ ਉਹ ਕਿਸ ਨੂੰ ਦੱਸਦੇ ਨੀ
ਹਾਂਜੀ ਹਾਂਜੀ ਬਿਲਕੁਲ ਸਹੀ ਕਿਹਾ ਤੁਸੀਂ।
ਉਹ ਕਹਿੰਦੇ ਨੇ ਅਸੀਂ ਇਕੱਲੇ ਆਪ ਸੁਣ ਮੇਰੇ ਯਾਰ, ਅਸੀਂ ਜਾਕੇ ਦੱਸ ਦੇਨੇਆ। ਸਾਰਿਆਂ ਨੂੰ, ਬਈ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਲਾਇਆ ਕਰੋ, ਕੋਈ ਨੀ ਬਣਾਓ ਸ਼ੈਂਪੂ ਤੇ ਮੈਨੂੰ ਵੀ ਦੱਸਿਆ ਜੇ, ਕਿੰਨਾ ਕੁ ਫ਼ਰਕ ਪਿਆ ਤੁਹਾਡੇ ਵਾਲਾਂ ਨੂੰ
ਹਾਂ, ਮੈਂ ਅੱਜ ਹੀ ਮੰਗਵਾਉਦੀ ਆ ਬਜ਼ਾਰੋਂ ਤੇ ਉਹੀ ਲਗਾਨੀ ਹਾਂ ਤੇ ਉਹਦੇ ਨਾਲ ਦੇਖਾਂਗੀ ਸ਼ਾਇਦ ਕਿਉਂਕਿ ਬਾਜ਼ਾਰੀ ਨਾਲ ਤੇ ਫ਼ਰਕ ਨਹੀਂ ਪੈ ਰਿਹਾ। ਤੇ ਇਹ ਘਾਰ ਦਾ ਹੀ ਬਣਾ ਕੇ ਦੇਖਾ ਇਹਨਾਂ ਨਾਲ ਹੀ ਫ਼ਰਕ ਪਏਗਾ, ਤੇ ਇੱਕ ਸਿਰਮ ਸਿਰਮ ਵੀ ਬਣਾਉਂਦੇ ਸੀ ਤੂੰ ਕਿ ਮੂੰਹ ਵਾਸਤੇ ਵੀ ਨਾ। ਫੇਸ ਸਿਰਮ ਬਣਾਉਂਦੇ ਸੀ, ਹਾਂ ਉਹ ਵੀ ਬਹੁਤ ਵਧੀਆ ਬੜਾ ਇਫੈਕਟਿਵ ਹੈ, ਮੈਂ ਬੜੇ ਜਾਣਿਆਂ ਨੇ ਦੇਖਿਆ। ਬਈ ਉਹ ਤੁਹਾਡੇ ਵਾਲਾ ਸਿਰਮ ਲਗਾ ਰਹੇ ਨੇ, ਤੇ ਕਾਫੀ ਗਲੋ ਕਰ ਰਿਹਾ ਉਹਨਾਂ ਦਾ ਫੇਸ।
ਹੋ ਸਕਦਾ ਤੁਹਾਨੂੰ ਵੀ ਆਉਂਦਾ ਹੀ ਹੋਵੇ, ਬਣਾਉਣਾ ਤੁਂ ਤੁਸੀਂ ਮੈਨੂੰ ਸਿਖਾ ਦਿਓ, ਮੇਰੇ ਕੋਲੋਂ ਸਾਰੀਆਂ ਚੀਜ਼ਾਂ ਪੁੱਛੀ ਜਾਂਦੇ ਹੋ।
ਹਾਂਜੀ ਮੈਂ ਵੀ ਬਣਾਉਂਦੀ ਹਾਂ ਸ ਨਾ ਬਣਾਉਦੀ ਮੈਂ ਮੇਰੇ ਕੋਲ ਨਾ ਅਹ ਅਹ ਚਾਵਲਾਂ ਦਾ ਆਟਾ ਲਿਆ ਕੇ ਰੱਖਣੀ ਆ ਮੈਂ ਤੇ ਚਾਵਲਾਂ ਦਾ ਆ ਆ ਵੈਸੇ ਤਾਂ ਮੈਂ ਪਹਿਲੇ ਟੋਨਰ ਬਣਾਇਆ ਸੀ ਉਹ ਤੁਸੀਂ ਬਣਾ ਕੇ ਦੇਖਣਾ ਬਹੁਤ ਵਧੀਆ ਸੀ ਅਹ ਅੱਜ ਕੱਲ੍ਹ ਸੰਤਰੇ ਆ ਰਹੇ ਨੇ ਨਾ ਤੇ ਸੰਤਿਆਂ ਦੇ ਛਿੜਕੇ ਸੁੱਟੋ ਨਾ ਸੰਤਿਆਂ ਦੇ ਛਿਲਕੇ ਨਾ ਧੋ ਕੇ ਨਾ ਤੇ ਇੱਕ ਗਿਲਾਸ ਜਾਂ ਡੇਢ ਗਲਾਸ ਪਾਣੀ ਚ ਉਬਾਲ ਲੋ
ਅੱਛਾ
ਹਾਂ ਤੇ ਉਹ ਉਹਦਾ ਦੇਖਣਾ ਉਹਦਾ ਕਲਰ ਸਾਰਾ ਗ੍ਰੀਨ ਹੋ ਜਾਏਗਾ ਗ੍ਰੀਨ ਲਾਈਟ ਗ੍ਰੀਨ ਬੜਾ ਪਿਆਰਾ ਜ ਕਲਰ ਆ ਜਾਏਗਾ ਉਹਨ ਨਾ ਅੱਧਾ ਪਾਣੀ ਰਹਿ ਜੇ ਤੇ ਉਹਨੂੰ ਛਾਣ ਕੇ ਨਾ ਉਹਦੇ ਵਿੱਚ ਵਿਟਾਮਿਨ ਈ ਦੇ ਕੈਪਸੂਲ ਪਾ ਲਓ ਤੇ ਇੱਕ ਸਪਰੇ ਬੋਟਲ ਚ ਪਾ ਦੋ ਦੋ ਇੱਕ ਕੈਥਲ ਬਹੁਤ ਨੇ ਤੇ ਸਪਰੇਅ ਬੋਤਲ ਚ ਪਾ ਕੇ ਰੱਖੋ ਦੇਖੋ ਸਵੇਰੇ ਜਿਵੇਂ ਨਹਾ ਕੇ ਆਏ ਤੇ ਅਹ ਸਪਰੇਅ ਕਰ ਲਿਆ ਰਾਤੀਂ ਸੋੱਣ ਵੇਲੇ ਸਪਰੇਅ ਕਰ ਲਿਆ ਤੇ ਧੋਣ ਨਾਲ ਉਹਦੇ ਨਾਲ ਨਾ ਨਾ ਮੂੰਹ ਨਹੀਂ ਧੋਣਾ ਜੇ ਨਹਾ ਕੇ ਆਏ ਨਾ ਤੇ ਪਹਿਲੇ ਆਉਂਦੇ ਸਵੇਰ ਕਰ ਲਓ ਫੇਰ ਭਾਵੇਂ ਤੁਸੀਂ ਮੋਸਚਰਾਈਜ਼ਰ ਲਗਾ ਲਓ ਕੋਈ ਵੀ ਲਗਾ ਲਓ ਹਾਂ ਫੇਰ ਜੇ ਹੁਣ ਕਈ ਵਾਰੀ ਹੁਣ ਕਿਸੇ ਵਿਆਹ ਤੇ ਜਾਣਾ ਮੇਕਅਪ ਕਰਨਾ ਤੇ ਸਭ ਤੋਂ ਪਹਿਲੇ ਉਹ ਜਿਹੜੀ ਪਾਰਲਰਜ ਹੁੰਦੀਆਂ ਨਾ ਟੋਨਰ ਹੀ ਲਗਾਉਂਦੀਆਂ ਨੇ ਤੇ ਕਿਉਂਕਿ ਜੋ ਉਹਦੇ ਨਾਲ ਜਿਹੜਾ ਹੁੰਦਾ ਸਾਡੇ ਸਕਿਨ ਦੇ ਪੋਰ ਖੁੱਲ ਜਾਂਦੇ ਨੇ ਕਈ ਵਾਰੀ ਡਸਟ ਨਾਲ ਹਵਾ ਚ ਧੂਪ ਚ ਜਾਂਦੇ ਆ ਉਹ ਬੰਦ ਹੋ ਜਾਂਦੇ ਨੇ
ਅੱਛਾ
ਹਾਂ ਤੇ ਉਹ ਉਹਦੇ ਉੱਤੇ ਅਸੀਂ ਮੇਕਅਪ ਕਰਦੇ ਹਾਂ ਫਿਰ ਟੋਨਰ ਨੂੰ ਪੂੰਜਣਾ ਨੀ ਵੀ ਐਵੇਂ ਪ
ਉੱਪਰ ਹੀ ਮੇਕਅਪ ਕਰ ਲੈਣੈ ਉੱਪਰ ਹੀ ਮਤਲਬ ਸਾਡੇ ਰੋਮ ਛਿਦ੍ ਸਾਫ਼ ਕਰਨ ਵਾਸਤੇ ਏ ਨਾ ਮੂੰਹ ਦੇ ਜਿਹੜੇ ਜਿਹੜੇ ਛੋਟੇ ਛੋਟੇ ਰੋਮ ਛਿਦ੍ ਹੁੰਦੇ ਨੇ ਫੇਰ ਉਹਨਾਂ
ਤੇ ਉਹ ਉਹ ਬੜਾ ਅੱਛਾ ਹੈ ਤੇ ਸਿਰਮ ਵੀ ਮੈਂ ਬਣਾਂਦੀ ਰਹਿੰਦੀ ਹਾਂ ਕੋਈ ਨਾ ਕੋਈ ਬਣਾਂਦੀ ਰਹਿੰਦੀ ਹਾਂ ਘਰ ਕਦੀ ਐਲੋਵੀਰਾ ਦਾ ਬਣਾ ਤਾਂ ਕਦੀ ਵਿਟਾਮਿਨ ਈ ਦਾ ਬਣਾ ਤਾ ਤੇ ਚਾ ਵੈਸੇ ਤੇ ਮੈਂ ਚਾਵਲ, ਸੂਜੀ ਔਰ ਜਿਹੜੀ ਅ ਮਸਰਾਂ ਦੀ ਦਾਲ ਹੁੰਦੀ ਨਾ ਸਾਬਤ ਓਰੇਂਜ ਰੰਗ ਦੀ ਜਿਹੜੀ ਹੁੰਦੀ ਏ ਉਹਦਾ ਪਾਊਡਰ ਬਣਾ ਕੇ ਰੱਖ ਤੇ ਫਿਰ ਮੈਂ ਦੂਸਰੇ ਤੀਸਰੇ ਦਿਨ ਜਰਾ ਇਹਨਾਂ ਦੀ ਅੱਧੀ ਚਮਚ ਮਸਾਂ ਦਾ ਪਾਊਡਰ ਲਿਆ ਦਾਲ ਦਾ ਪਾਊਡਰ ਲਿਆ ਸੂਜੀ ਪਾਈ ਥੋੜਾ ਜਿਹਾ ਵੇਸਣ ਪਾਓ ਤੇ ਉਹ ਉਹਦੇ ਵਿੱਚ ਥੋੜ੍ਹੀ ਸ਼ਹਿਦ ਦਹੀਂ ਹੈਗੀ ਏ ਦਹੀਂ ਪਾਲੋ ਤੇ ਉਹਦੇ ਨਾਲ ਸਕਰੱਬ ਕਰ ਲੋ ਫੇਸ ਤੇ ਤੇ ਉਹਦੇ ਨਾਲ ਸਾਫ਼ ਹੋ ਜਾਂਦਾ ਮੂੰਹ ਨਾ ਸਾਰੀ ਡਸਟ ਹੁੰਦੀ ਏ ਮੈਲ ਹੁੰਦੀ ਏ ਕਈ ਵਾਰੀ ਧੁੱਪੇ ਜਾਂਦੇ ਆ ਟੈਨਿੰਗ ਹੁੰਦੀ ਏ ਤੇ ਮੂੰਹ ਇੰਨਾ ਸੋਫਟ ਹੋ ਜਾਂਦਾ ਦੈ ਤੇ ਕਹਿਣ ਦਾ ਮਤਲਬ ਏ ਕਿ ਸਾਨੂੰ ਕੁਛ ਨਾ ਕੁਛ ਆਪਣੇ ਫੇਸ ਲਈ ਆਪਣੇ ਸਰੀਰ ਲਈ ਕਰਦੇ ਰਹਿਣਾ ਚਾਹੀਦੈ
ਸਹੀ ਗੱਲ ਏ ਤਾਂ ਹੀ ਬੰਦਾ ਸਹੀ ਰਹਿ ਸਕਦਾ ਜਿਸਾਂ ਦੇ ਅੱਜ ਕੱਲ ਵਾਹ ਵੇ ਬਿਮਾਰੀਆਂ ਸੋ ਬੰਦਿਆਂ ਨੂੰ ਮੂੰਹ ਦੇ ਉੱਤੇ ਵੀ ਕਈਆਂ ਦੇ ਪਿੰਪਲ ਹੋ ਜਾਂਦੇ ਹਮਮ।
ਪੁਰਾਣੇ ਜਮਾਨੇ 'ਚ ਸਾਡੀ ਦਾਦੀ ਨਾਲ ਨੀ ਮਾਵਾਂ ਨੂੰ ਦੇਖਲਓ, ਉਹਨਾਂ ਨੇ ਕੋਈ ਕਰੀਮਾਂ ਥੋੜ੍ਹੀ ਲਾਈਆਂ ਸੀ, ਐਨੀ ਐਨੀ ਮਹਿੰਗੀਆਂ ਜਿਹੜੀਆਂ ਅੱਜ ਕੱਲ੍ਹ ਹਜ਼ਾਰ ਹਜ਼ਾਰ ਰੁਪਏ ਦੀ ਕਰੀਮ ਏ, ਡੇਢ ਡੇਢ ਹਜ਼ਾਰ ਵੇ। ਉਹਨਾਂ ਦੇ ਮੂੰਹ ਵੈਸੇ ਈ ਗਲੋ ਕਰ ਰਹੇ ਨੇ
ਸਈ ਗੱਲ, ਖੁਰਾਕਾਂ ਵੀ ਵਧੀਆ ਸੀ ਨਾ ਪਹਿਲੇ। ਕੁਛ ਖੁਰਾਕਾਂ ਦੇ ਵਿੱਚ ਡਿਪੈਂਡ ਕਰਦੈ, ਉਹ ਵੀ ਅੱਛੀਆਂ ਸੀ ਪਹਿਲੇ ਦੇ ਟਾਈਮ 'ਤੇ ਤੇ ਉਹਨਾਂ ਦੇ ਚੇ ਅੱਛੇ ਗਲੋ ਕਰਦੇ ਸੀ। ਅੱਛੀਆਂ ਗੱਲਾਂ ਕਰਦੇ ਓ ਤੁਸੀਂ, ਬਹੁਤ ਵਧੀਆ। ਹਮਮ। ਤੁਹਾਡੀ ਮੰਮੀ ਦਾ ਦਾ ਵੇਖ ਲਓ ਕਿੰਨਾ ਗਲੋ ਕਰਦੈ। ਮਤਬ, ਉਹਨਾਂ ਦੀਆਂ ਖੁਰਾਕਾਂ ਵਧੀਆ ਸੀ, ਨਾਲੇ ਪਹਿਲੇ ਲੋਕ ਕਾਂ ਨੂੰ ਇਨੀਆਂ ਟੈਂਨਸ਼ਨਾਂ ਨਹੀਂ ਸੀ ਹੁੰਦੀਆਂ ਹੁਣ ਤੇ ਉਂਜ, ਟੈਂਨਸਨਾਂ ਹੀ ਬੜੀਆਂ, ਜਿਹਨ੍ਹਾਂ ਨਾਲ ਲੋਕਾਂ ਦੇ ਚਿਹਰੇ 'ਚ ਰੌਣਕਾਂ ਖਤਮ ਹੋਈਆਂ ਪਈਆਂ ਨੇ।
ਹਾਂਜੀ, ਹਾਂ
ਹੋਰ?
ਚਲੋ ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਤੁਸੀਂ ਬੜੀ ਅੱਛੀ ਜਾਣਕਾਰੀ ਦਿੱਤੀ ਮੈ ਨੂੰ ਮੈਂ ਅੱ ਜ ਤੇ ਅੱਜ ਹੀ ਕਰਦੀ ਆਂ ਵਾਲਾਂ ਦਾ ਕੰਮ ਤੇ ਚਲੋ ਠੀਕ ਏ ਫੇਰ ਕੱਲ ਫੇਰ ਕਰਾਂਗੇ ਇਸੇ ਟਾਈਮ ਗੱਲ। ਓਕੇ ਜੀ।